ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਜੀ ਕਿਵੇਂ ਹੋ?
ਵੱਧੀਆ ਜੀ।
ਅੱਛਾ, ਬਸ ਵੱਧੀਆ ਜੀ, ਅਵਾਜ਼ ਕਾਦੀ ਆ ਰਈ ਆ ਪਿੱਛੋ? ਮਿਲਨ ਜੀ ਬੋਲਣ।
ਏ ਕੂਲਰ ਦੀ ਆਂਦੀ ਆ ਜੀ, ਸਾਡਾ ਕੂਲਰ ਚੱਲਦਾ ਨਾ
ਅੱਛਾ ਤੇ ਥੋੜ੍ਹੀ ਦੇਰ ਕੂਲਰ ਬੰਦ ਕਰਲੋ ਆਪਣਾ, ਵਾਜ਼ ਬੋਤ ਆ ਰਈ ਆ। ਤੁਆਡੀ ਵਾਜ਼ ਘੱਟ ਆ ਰਈ ਆ, ਕੂਲਰ ਦੀ ਜਾਦਾ।
ਹਾਂਜੀ- ਹਾਂਜੀ, ਕਰਦੀ ਆ। ਠੀਕ ਐ ਜੀ।
ਹਾਂਜੀ -ਹਾਂਜੀ ਹੁਣ ਸਈ ਆ, ਹਾਂਜੀ -ਹਾਂਜੀ ਹੁਣ ਠੀਕ ਆ। ਹੋਰ ਦੱਸੋ ਕੀ ਕਰ ਰਏ ਸੀ?
ਹੁਣੇ ਵੇਲੇ ਹੋਏ ਸੀ ਅਸੀਂ, ਮੈਂ ਕੇਆ ਚੱਲ ਥੋੜ੍ਹੀ ਫਰੈਂਡ ਨਾਲ ਗੱਲਬਾਤ ਕਰ ਲਈਏ ਜੀ।
ਹਾਂਜੀ- ਹਾਂਜੀ, ਵੱਧੀਆ ਗੱਲ ਆ ਕਰਨੀ ਚਾਈਦੀ।
ਹਾਂਜੀ ਹੋਰ ਅੱਜ ਕੀ ਕਰਾ ਤੁਸੀਂ? ਅੱਛਾ
ਅੱਜ ਬਸ ਅਸੀਂ ਸਾਰਾ ਦਿਨ ਬਿਜੀ ਰਏ। ਕੰਮ -ਕੁਮ ਕੀਤਾ, ਹਾਂਜੀ।
ਹਾਂਜੀ- ਹਾਂਜੀ।
ਫੇਰ ਓਤੋਂ ਬਾਦ ਖਾਣਾ -ਖੁਣਾ ਬਣਾਇਆ।
ਹਾਂਜੀ।
ਹਾਂਜੀ, ਫੇਰ ਹੁਣ ਸੋਣ ਦੀ ਤਿਆਰੀ ਸੀ। ਮੈਂ ਕੇਆ ਚਲੋ ਓਹੀ, ਅਸੀਂ ਵੀ ਮੈਂ ਕੇਆ ਗੱਲਬਾਤ ਕਰ ਲਈਏ। ਥੋੜ੍ਹੀ- ਬੋਤੀ, ਫੇਰ ਸੋਣੇ ਆ ਹਾਂਜੀ।
ਤੇ ਤੁਸੀਂ ਕਿੱਥੇ ਜੋਬ ਕਰਦੇ ਓ?
ਹਾਂਜੀ, ਨਈ ਜੀ ਨਈ ਮੈਂ ਘਰੇ ਰੈਣੀ ਆ।
ਅੱਛਂ ਘਰੇ ਰੈਂਦੇ ਓ ਤੁਸੀਂ।
ਹਾਂਜੀ -ਹਾਂਜੀ।
ਵੱਧੀਆ ਜੀ।
ਹੋਰ ਤੁਸੀਂ?
ਵਧੀਆ ਜੀ ਹਾਂ ਹਾਂਜੀ-ਹਾਂਜੀ ਮੈਂ ਵੀ ਘਰੇ ਈ ਰੈਂਦੀ ਹਾਂਜੀ।
ਠੀਕ ਐ।
ਹੋਰ ਤੁਹਾਡੇ ਘਰ ਦੇ?
ਸਾਡੇ ਘਰ ਦੇ ਹੁਣ ਸੋਤੇ ਪਏ ਸੁਤੇ ਪਏ ਐ ਤੇ ਅਸੀਂ ਵੇਲੇ ਸੀ ਹੁਣੇ ਅ ਛੱਤ-ਛੱਤ ਤੇ ਆਏ ਸੀ। ਮੈਂ ਹਾਂਜੀ ਛੱਤ
ਠੀਕ ਐ।
ਹਾਂਜੀ ਤੇ ਮੌਸਮ ਵਧੀਆ ਹੋਇਆ ਜੀ ਐਥੇ ਦਾ। ਮੀਂਹ ਕਰਕੇ ਨਾ ਮੀਂਹ ਪੈਂਦਾ ਸੀ ਇੱਥੇ ਤੇ ਮੌਸਮ ਵੱ ਧੀਆ ਹੋ ਗਿਆ ਤੇ ਮੈਂ ਕਿਆ ਚਲੋ ਥੋੜ੍ਹੀ ਦੇਰ ਛੱਤ ਤੇ ਘੁੰਮ ਲੈਂਨੀ ਐ।
ਹਾਂ ਤਾਜ਼ੀ ਹਵਾ ਵੀ ਲੈਣੀ ਚਾਈਦੀ ਨਾ ਆਪਾਂ ਸਾਰਾ ਦਿਨ ਪੱਖੇ, ਕੂਲਰ, ਏਸੀ ਥੱਲੇ ਬੈਠੇ ਹੁੰਨੇ ਆ।
ਹਾਂਜੀ-ਹਾਂਜੀ
ਹਾਂ ਤੇ ਬਾਰ ਨੂੰ ਵੀ ਜਦੋਂ ਹਵਾ ਹੁਵਾ ਚੱਲੇ ਤੇ ਜਾਣਾ ਚਾਈਦਾ ਛੱਤ ਤੇ ਬੰਦੇ ਨੂੰ ਤਾਜ਼ੀ ਹਵਾ ਮਿਲੇ ਹਨਾ ਫਰੈਸ਼।
ਹਾਂਜੀ-ਹਾਂਜੀ ਏਥੇ ਵੀ ਨਾ ਏ ਜਾਦਾ ਨਾ ਜਿੱਥੇ ਪੇੜ-ਪੌਦੇ ਹੁੰਦੇ ਆ ਨਾ ਤੇ ਏਥੇ ਹੈ ਨੀ ਐ ਜਾਦਾ ਤੇ ਜ ਜਿੱਥੇ ਪੇੜ ਪੌਦੇ ਹੁੰਦੇ ਐ ਤੇ ਉੱਥੇ ਵਧੀਆ ਹੁੰਦੈ। ਤਾਜ਼ੀ ਹਵਾ ਮਿਲਦੀ ਐ ਨਾ ਤੇ ਸਗੋਂ
ਏ ਤਾਂ ਹੈ। ਅੱਜ ਕੱਲ ਹੈ ਈ ਨੀ ਪੇਡ-ਪੌਦੇ ਨਾ। ਸਾਡੇ ਇੱਧਰ ਵੀ ਨੀ ਹੈਗੇ ਪੇੜ-ਪੌਦੇ ਜਾਦਾ। ਲੋਕੀ ਹਾਂ ਨਈ-ਨਈ ਸਾਡੇ ਇੱਧਰ ਵੀ ਨੀ ਹੈਗੇ। ਬੋਤ ਘੱਟ ਐ ਯਾਨੀ ਕੇ ਕਿਸੇ-ਕਿਸੇ ਦੇ ਜਿਵੇਂ ਵੇੜੇ ਚ ਕਿਸੇ-ਕਿਸੇ ਨੇ ਲਾਏ ਇੱਕ-ਅੱਧਾ ਪੇਂਡ-ਪੌਧਾ।
ਹਾਂਜੀ ਏ ਨਾ ਹਾਂਜੀ-ਹਾਂਜੀ ਏ ਪਿੰਡਾਂ ਚ ਅ ਹੁੰਦੇ ਐ ਕਾਫ਼ੀ ਹੈਨਾ।
ਹਾਂਜੀ-ਹਾਂਜੀ ਹੁਣ ਤਾਂ ਪਿੰਡਾਂ ਚ ਈ ਰੈਗੇ।
ਹਾਂਜੀ-ਹਾਂਜੀ ਪਿੰਡਾਂ ਚ ਤ ਕਾਫ਼ੀ ਹੁੰਦੇ ਆ।
ਤਾਈਂ ਤੇ ਇੰਨੀ ਗਰਮੀ ਹੋਗੀ ਏਥੇ।
ਹਾਂਜੀ-ਹਾਂਜੀ ਉੱਥੇ ਤੇ ' ਪਿੰਡਾਂ ਚ ਤੇ ਮੰਜੀ ਬਾੜ ਊ ਡਾਹ ਲੈਂਦੇ ਆ। ਤੇ ਬਾਰੀ
ਬਾਰੀ ਹਾਂ।
ਹਾਂਜੀ ਤੇ ਹਵਾ ਲੈਂਦੇ ਪੇਂਡ ਪੌਦਾ ਦੀ ਐਵੇ ਪੰਖੇ ਨਾਲ ਈ ਚੱਲਦੇ ਨੀ ਓ ਪਖ
ਹਾਂ‌।
ਖ਼ੇ ਪੰਖੇ ਨੀ ਚੱਲਦੇ, ਨਾ ਕੂਲਰ ਚੱਲਦੇ ਕੈਂਦੇ ਆ ਸਾਨੂੰ ਤੇ ਏ ਈ ਅ ਚੰਗਾ ਲੱਗਦੈ ਚਾਏ ਭਾਵੇਂ ਹੋਵੇਂ ਵੀ ਘਰ ਮੇਂ ਤੇ ਲ ਚਲਾਂਦੇ ਨੀ ਐ ਪੈਲੇ ਦੇ ਲੋਕੀ।
ਹਾਂਜੀ-ਹਾਂਜੀ। ਹੁਣ ਓਈ ਐ ਨਾ ਆਪਣੇ ਦੇਖੋ ਐ ਥੇ ਸ਼ੈਰਾਂ ਚ ਹਰ ਕਿਸੇ ਦੇ ਘਰ ਤੇ ਏ-ਸੀ ਆ ਹਰ ਕਿਸੇ ਦੇ ਘਰ ਚ ਤੇ ਪਿੰਡਾਂ ਚ ਕਿਸੇ ਦੇ ਹੈ ਈ ਨੀ ਅਸੀ ਪੱਕੇ ਚ ਈ ਆਪਣਾ ਗੁਜ਼ਾਰਾ ਹੁੰਦਾ ਉਨਾਂ ਦਾ ਕਿਉਂਕਿ ਓਥੇ ਪੇੜ-ਪੌਦੇ ਬੌਤ ਐ।
ਹਾਂਜੀ ਓਥੇ ਬੋਅ ਹੁੰਦੇ ਆ ਤੇ ਪੇੜ ਪੌਦੇ ਦਾ ਫ਼ਾਇਦਾ ਵੀ ਹੁੰਦਾ ਐ ਨਾ।
ਫ਼ਾਇਦਾ ਹੁੰਦਾ ਹਾ
ਹਾਂਜੀ ਤਾਜ਼ੀ ਹਵਾ ਹਾਂ ਹ, ਹਾਂਜੀ ਆ, ਤਾਜ਼ੀ ਹਵਾ ਮਿਲਦੀ ਏਜੀ। ਨਾਲੇ ਔਕਸੀਜਨ ਮਿਲਦੀ ਆ ਹਾਂ, ਹਾਂਜੀ।
ਮਿਲਦੀ ਐ।
ਹਾਂਜੀ-ਅਂਜੀ।
ਜਿੰਨੇ, ਹਾਂ।
ਤੇ ਗ੍ਰੀਨ ਆਪਾਂ ਨੂੰ ਦੇਖਨੇ ਨੂੰ ਮਿਲਦਾ ਏ, ਓਥੇ।
ਹਰਿਆਲੀ ਜੀ ਮਿਲਦੀ ਐ ਸਾਰੇ ਪਾਸੇ ਨਾ।
ਅ, ਜਿੱਦਾਂ ਆਪਾਂ ਸੁਬਹ ਉੱਠਦੇ ਆ ਨਾ। ਤੇਸ ਨਿਗ੍ਹਾ ਤੇ ਗ੍ਰੀਨ ਤੇ ਪੈਂਦੀ ਐ। ਤੇ ਚੰਗਾ ਹੁੰਦਾ ਐ ਓ ਦੇਖਨਾ ਨਾ। ਕੈਂਦੇ ਐ ਕਿ ਚੰਗਾ ਹੁੰਦਾ ਐ ਹਾਂਜੀ-ਜੀ, ਜੇ ਸਾਡੀ ਦਾਂਦੀ ਹੁੰਦੀ ਦੀ ਤੇ ਕੈਂਦੇ ਵੀ ਸੀ ਕੇ ਪੇੜ-ਪੌਦੇ ਜਿੱਦਾਂ ਲਗੇ ਹੁੰਦੇ ਐ ਤੇ ਹਰਿਆਲੀ ਹੋਣੀ ਚਾਈਦੀ ਘਰ 'ਚ ਵੀ ਤੇ ਅੱਛਾ ਹੁੰਦਾ ਏ।
ਅੱਛਾ ਹੁੰਦਾ, ਹਾਂਜੀ ਵਧੀਆ ਹੁੰਦਾ ਐ, ਹੁੰ। ਸਈ ਗੱਲ।
ਇਸੇ ਹਾਂਜੀ ਪੇੜ, ਹਾਂਜੀ ਪੇੜ-ਪੌਦੋ ਸੇ ਵੀ ਹਮੇ ਕਾਫ਼ੀ ਚੀਜੇ਼ ਅ, ਮਿਲਤੀ ਐ। ਪੇੜ-ਪੌਦੋ ਸੇ ਹਾਂਜੀ-ਇੰਜੀ। ਕਾਫ਼ੀ ਕੁੱਛ ਮਿਲਦਾ ਹੁਣ ਓਨਾਂ 'ਚ ਵੀ ਤੇ ਵਧੀਆ ਓਦਾ ਕੋਈ ਨੁਕਸ ਖਾਨ ਵੀ ਨੀ ਹੁੰਦਾ।
ਨਈ -ਨਈ -ਨਈ ਨੁਕਸਾਨ ਤਾ ਕੋਈ ਹੈ ਈ ਨੀ ਆਪਾਂ ਨੂੰ ਪੇੜ-ਪੌਦੇ ਤੋ ਨਾ। ਫ਼ਾਇਦੇ- ਫੈਦੇ ਐ ਹਾਂ, ਬਿਲਕੁਲ। ਹਾਂਜੀ।
ਪੈਲੇ ਦੇ ਲੋਕੀ ਹੁੰਦੇ ਸੀ ਏਥੇ ਵੇੜੇ 'ਚ ਕਿਰਤ ਅ, ਅਣ, ਅਰਮੂਦ ਦਾ ਪੇੜ ਲਾ ਲੀਆ ਏ। ਤੇ ਅੰਬ ਦਾ ਤੇ ਅੰਗੂਰ ਦੀ ਵੇ ਲਾ ਲੀ ਤੇ ਜਾਮੁਣ ਦਾ ਪੇੜ ਲਾਤਾ। ਐ ਅਨਾਰ ਦਾ ਪੇੜ ਲਾ ਤਾ ਘਰ ਚੀ ਲਾਂਦੇ ਨੇ ਵੇੜੇ ਚ।
ਘਰ ਚਈ ਹਾਂਜੀ, ਹਾਂਜ।
ਹਾਂਜੀ ਜਿਵੇਂ ਉਂ ਆਪਾਂ ਕਰੇਲੇ ਦੀ ਵੇਲ ਉਗਾਾਈ ਹੁੰਦੇ ਐ ਘਰ ਚੀ ਹਨਾ। ਤੇ ਓ ਲਾ ਲੈਂਦੇ ਐ ਅਹ ਕਿ ਟਮਾਟਰ ਦੀ ਏਤੇ ਮਿਰਚਾਂ ਦੇ ਪੌਦੇ ਏ ਬੜੀ ਚੀਜੇ ਹੋਂਦੀ ਐ। ਛੋਟੀ, ਛੋਟੀ ਜਿ ਨਿੱਕੀ ਨਿੱਕੀ ਜਿ ਬੜੀ ਸੋਣੀ ਲੱਗਦੀ ਐ ਵੇੜੇ ਚ ਨਾ।
ਜੀ ਹਾਂਜੀ, ਹਾਂਜੀ ਅੱਜ ਕੱਲ ਕੋਈ ਲਾਂਦਾ ਈ ਨਈ ਕੋਈ ਵੇਲ ਨੀ ਲਾਂਦਾ ਕੁਛ ਨੀ।
ਏਥੇ ਤੇ ਪਤਾ ਕੀ ਆ ਸਾ ਅ ਸੈਅਰ ਮੇ ਜਿੱਥੇ ਆਪਾਂ ਰੈਂਦੇ ਐ। ਉੱਥੇ ਜਗ੍ਹਾ ਈ ਏਨੀ ਓਨੀ ਹੁੰਦੀ ਆ।
ਹਾਂਜੀ, ਹਾਂਜੀ ਹਾਂ ਏ ਵੀ ਇਹ ਵੀ ਸਹੀ ਗੱਲ ਕਹੀ ਤੁਸੀ।
ਹਾਂਜੀ, ਜਗ੍ਹਾ ਈ ਘੱਟੀ ਹੁੰਦੀ ਐ। ਤੇ ਕਿਤੇ ਲਾਈ ਨਈਂ ਸਕਦੇ ਹਾਂਜੀ। ਜੇ ਆਪਾਂ ਪੇੜ ਪੌਦੇ ਬਾਹਰ ਲਾ ਵੀ ਦੇਏ ਤੇ, ਕੁੱ ਨ ਛੱਡਦੇ ਸਾਡੀ ਤਾਂ ਉੱਥੇ, ਗਲੀ ਚ ਬੱਚੇ ਨੀ ਛੱਡਦੇ ਬੱਚੇ ਤੋੜ ਦਿੰਦੇ ਐ, ਕਿ ਬੂਟਾ ਤੋੜ ਦੇਈਂਏ, ਤੇ ਕਿਤ ਕੁੱਤਾ ਕੇਉ ਉਹ ਤੇ ਸੁਸੂ ਕਰ ਜਾਂਦੈ। ਪੋਟੀ ਕਰ ਜਾਂਦੈ।
ਹਾਂ ਹਾਂ ਹਾਂ ਓਈ ਹੈ ਨਾ, ਪਿੰਡਾਂ ਚ ਹੈ ਨੀ ਇਨੇ। ਤੇ ਆਪਾਂ ਇੱਥੇ ਤਾਂ ਸ਼ਹਿਰਾਂ ਚ ਤਾਂ ਬਹੁਤ ਜ਼ਿਆਦਾ। ਡੋਗੀ ਘੁੰਮਦੇ ਰਹਿੰਦੇ ਗਲੀਆਂ ਚ, ਹਮ। ਸਹੀ ਗੱਲ ਐ।
ਸਾਡੇ ਜੇ ਹੁੰਦੇ ਐ, ਇਹ ਬੜੇ ਸਾਡੇ ਪਾਪਾ ਜੀ। ਤੇ ਪਿੰਡ ਚ ਹੀ ਰਹਿੰਦੇ ਆ, ਉਹ ਤੋਂ ਉੱਥੇ ਕੇੱਲੇ ਰੈਂਦੇ ਐ ਅਸੀਂ, ਜਾਂਦੇ ਨੀਂ।
ਅੱਛਾ।
ਹਾਂਜੀ, ਓ ਨੀਂ ਜਾਂਦੇ ਕਿਤੇ ਵੀ ਕਹਿੰਦੇ ਮੈਂ ਕੇੱਲੇ ਰਹਿਣਾ ਇੱਥੇ। ਮੈਂ ਨੀਂ ਜਾਣਾ ਤੁਸੀਂ ਚਲੇ ਜਾਓ, ਤੁਸੀਂ ਚਲੇ ਜਾਓ ਮੈਂ ਨੀਂ ਰੈਣਾ ਇੱਥੇ।
ਅੱਛਾ ਅੱਛਾ ਮਤਲਬ ਕਿਸੇ ਰਿਸ਼ਤੇਦਾਰੀ ਚ ਨੀ ਜਾਂਦੇ ਹ
ਹਾਂਜੀ ਵਧੀਆ ਨੀਂ ਲੱਗ ਜਾਂਦੀ। ਸ਼ਹਿਰ ਚ ਜਾਣਾ ਪਸੰਦ ਨੀਂ ਉਹਨੂੰ।
ਅੱਛਾ-ਅੱਛਾ, ਹਾਂਜੀ- ਹਾਂਜੀ, ਹਾਂਜੀ। ਪਹਿਲਾਂ ਤਾਂ ਬਜ਼ੁਰਗ ਹੈ ਈ ਸੀ ਇਏਦਾਂ ਦੇ।
ਹਾਂਜੀ-ਹਾਂਜੀ, ਤੇ ਸਾਡੇ ਜੇ ਬੜੇ ਪਾਪਾ ਜੀ ਐ, ਤੇ ਉੱਥੇ ਪਿੰਡ ਐ ਪਿੰਡ ਅਪਣਾ। ਲਾਏ ਹੋਏਂ ਏਂ ਉਹਨਾਂ ਨੇ ਪੇੜ ਪੋਦੇ ਬੜੇ ਲਾਏ ਹੋਏਂ ਏਂ, ਤੇ ਸਾਡੀ ਜ਼ਮੀਨਾਂ ਹੁੰਦੀ ਹੈ ਤੇ ਉਹ ਨੂੰ ਹਰਿਆਲੀ ਬੜੀ ਪਸੰਦ ਆ, ਹਾਂਜੀ।
ਹਾਂਜੀ-ਹਾਂਜੀ, ਹੋਣੀ ਵੀ ਚਾਹੀਦੀ ਐ ਵੈਸੇ, ਤੇ ਇੱਥੇ ਸ਼ਹਿਰਾਂ ਚ ਤਾਂ ਹੈ ਹੀ ਨ ਕਿਤੇ ਵੀ ਹਰਿਆਲੀ ਦੇਖਣ ਨੂੰ, ਮਿਲਦੀ ਹੀ ਨੀਂ। ਤੇ ਬਸ ਲੋਕਾਂ ਨੇ। ਹਾਂ ਏਸੀ ਲਾਏ ਹੋਏ ਆ, ਉਹਦੀ ਗਰਮੈਸ ਇਨੀ ਰਹਿੰਦੀ ਐ ਬਾਹਰ।
ਹਾਂਜੀ ਬਿਲਕੁਲ।
ਹਾਂ‌। ਤੇ ਜਿੱਥੇ ਇੰਨੇ ਏ ਸੀ ਐ, ਕੋਈ ਇੱਕ ਅੱਧਾ ਪੇੜ ਪੌਦਾ ਲਾ ਲੈਣ।
ਹਾਂਜੀ -ਹਾਂਜੀ।
ਤੇ ਵਧੀਆ ਰੈੰਦੈ।
ਵਧੀਆ ਹੁੰਦਾ ਐ, ਤੇ ਇੱਥੇ ਤੋਂ ਪਾਰਕ ਵੀ ਨਾ। ਬੜੇ ਦੂਰ ਹੁੰਦੇ ਐ। ਤੇ ਆਪਾਂ ਆਲਕਸ ਵੀ ਘਰ ਜਾਂਦੇ ਐ। ਤੇ ਕਿੱਤੇ ਜਾਵਾਂਗੇ, ਇੰਨੀੇ -ਇੰਨੀ -ਇੰਨੀ ਦੂਰ ਕਿੱਤੇ ਜਾਵੇਂਗੀ। ਨਹੀਂ ਤੇ ਸੁਬਾਹ, ਨਾ ਘੁੰਮਣਾ ਚਾਹੀਦਾ ਅ ਸ ਹਾਂ ਅਸੀਂ ਹਾਂਜੀ -ਹਾਂਜੀ, ਸੈਰ ਕਰਨੀ ਚਾਹੀਦੀ ਐ। ਹਰਿਆਲੀ ਦੇਖਣ ਨੂੰ ਮਿਲਦੀ ਹੈ ਤੇ ਜਿਹੜੀ ਆਪਾਂ ਉ ਘਾਸ ਨਹੀਂ ਹੁੰਦੀ
ਹਾਂਜੀ।
ਨੰਗੇ ਪੈਰ ਹਾਂਜੀ -ਹਾਂਜੀ ਨੰਗੇ ਪੈਰ ਤੋਣਾ ਚਾਹੀਦਾ, ਉਹਦੇ ਵਿੱਚ।
ਹਾਂਜੀ -ਹਾਂਜੀ, ਕਹਿੰਦੇ ਉਹਦੇ ਨਾਲ ਬੀ ਪੀ ਵੀ ਸਹੀ ਰਹਿੰਦਾ ਵਾ।
ਹਾਂਜੀ, ਉਹ ਬੀ ਪੀ ਵੀ ਗਈ ਹੈ ਹੈ ਨਾ। ਕਈ ਜਿਹੜੀ ਬਿਮਾਰੀ ਹੁੰਦੀ ਹੈ ਉਹ ਬਹੁਤ ਘੱਟ ਹੋ ਜਾਂਦੀ ਆ, ਉਹਦੇ ਨਾਲ ਹਾਂਜੀ- ਹਾਂਜੀ।
ਅੱਜ -ਕੱਲ ਕੋਈ ਜਾਣਦਾ ਹੀ ਨਹੀਂ ਕਿਤੇ। ਸ਼ੈਰ ਤੇ ਨਾ ਕਿਤੇ ਹਾਂ ਨਾ ਕਿਤੇ ਪਾਰਕ ਚ‌।
ਇਨਾ ਟਾਈਮ ਹੀ ਨਹੀਂ ਹੁੰਦਾ ਕਿਰੇ ਕੋਲ। ਤੇ ਆਪਾਂ ਸੁਬਾਹ ਲ ਲੰਚ ਬਣਾ ਲਈਏ ਤੇ ਜੋ ਤੇ ਜਾ -ਜਾ ਹੁੰਦਾ, ਫਿਰ ਤੇ ਟਾਈਮ ਹੀ ਨਹੀਂ ਲੱਗਦਾ ਤੇ ਘਰ ਚ ਕੰਮ ਮੁੱਕਦੇ ਨੀ ਹੈ ਫਿਰ।
ਹਾਂਜੀ। ਚਲੋ ਜੀ ਠੀਕ। ਠ ਜੀ ਫੇਰ ਕਰਦੇ, ਗੱਲਾਂ ਸਤਿ ਸ੍ਰੀ ਅਕਾਲ ਜੀ ਚੰਗਾ ਜੀ।
ਚੱਲ ਜੀ ਸ ਜ।
ਵੇ।